ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਵਧੀਆ ਜੀ, ਵਧੀਆ ਤੁਸੀਂ ਸੁਣਾਓ ਜੀ?
ਹਾਂਜੀ, ਬਸ ਵਧੀਆ ਮੈਂ ਕਿਹਾ ਬੈਠੇ ਸੀ, ਫਰੀ ਮੈਂ ਕਿਹਾ ਭਰਾ ਜੀ ਨੂੰ, ਫੋਨ ਹੀ ਕਰ ਲੈਂਦੇ ਆ। ਹਾਂਜੀ -ਹਾਂਜੀ ਹੋਰ ਸਵੇਰ ਦਾ ਨਾਸ਼ਤਾ ਚਾ ਪਾਣੀ ਕਰ ਲਿਆ।
ਹਾਂ -ਹਾਂ ਸਭ ਕੁਛ ਹੋ ਗਿਆ ਜੀ, ਨਾਸ਼ਤਾ ਚਾਅ ਪਾਣੀ ਸਭ ਕਰ ਲਿਆ ਜੀ, ਤੁਸੀਂ ਕਰ ਲੈ ਜੀ।
ਹਾਂਜੀ-ਹਾਂਜੀ, ਬਸ ਬੱਚਿਆਂ ਨੇ ਕਰ ਲਿਆ ਹੁਨ ਦੁਪਹਿਰ ਦੀ ਦੇਖਦੇ ਹਾਂ, ਥੋੜਾ ਘਰ ਦਾ ਕੰਮ ਰਹਿ ਗਿਆ ਉਹ ਵੀ ਕਰਨੇ ਆ, ਹੁਣ ਦੁਪਹਿਰ ਦੇਖਦੇ ਹਾਂ ਬੱਚਿਆਂ ਨੂੰ, ਪੁੱਛਣੇ ਆਾਂ ਕੀ ਬਣਾਏ ਦੇ ਆ, ਮੈਂ ਕਿਹਾ ਚਲੋ ਬਨਾਨੇ ਆ ਹਾਂ ਹਾਂਜੀ।
ਚੰਗਾ ਨਾਸਤੇ ਚ ਕੀ ਕੀਤਾ
ਅੱਜ ਨਾਸ਼ਤੇ ਚ, ਅਸੀਂ ਬਣਾਏ ਨੇ ਆਲੂ ਦੇ ਪਰਾਂਠੇ, ਨਾਲ ਚਾਹ ਨਾਲ ਦਹੀ, ਹਾਂਜੀ ਤੁਸੀਂ ਕਿ ਬਣਾਇਆ ਸੀ ਤੁਸੀਂ ਕਿ ਖਾਧਾ ਤੁਹਾਡੀ ਮੰਮਾ ਨੇ ਕੀ ਬਣਾਇਆ?
ਆਪਾਂ ਪਰੌਂਠੇ ਬਣਾਏ ਸੀ ਜੀ।
ਅੱਛਾ ਅਸੀਂ ਵੀਆਹੀ ਬਣਾਇਆ। ਹਾਂ ਬਸ ਹੁਣ ਸਵੇਰੇ ਭਾਰੀ ਖਾ ਲਿਆ ਨਾ ਹੁਣ ਬੱਚੇ ਕਹਿ ਰਹੇ ਨੇ ਚਲੋ ਮੰਮੀ ਅੱਜ ਹਲਕਾ ਫੁਲਕਾ ਤੇ ਅੱਜ ਥੋੜ੍ਹੀ ਕੜੀ ਚਾਵਲ ਬਣਾ ਲੈਦਾ। ਮੈਂ ਚਲੋ ਦੇਖਦੇ ਹ ਆ ਫਿਰ ਕੜੀ ਚਾਵ ਬਣਾ ਲਾ ਜ ਫਿਰ ਰੋਟੀ ਬਣਾ ਲਣਾ।
ਜਾਂ ਮੌਸਮ ਵੀ ਠੀਕ ਹੈ ਕੜੀ ਚਾਵਲ ਸਹੀ ਰੋਟੀ ਵੈਸੇ
ਕਹਿੰਦਾ ਨਾਲ ਥੋੜ੍ਹੇ ਜਹੇ ਕੜੀ ਚਾਵਲ ਬਣਾਗੇ ਨਾਲ ਥੋੜੇ ਪਕੌੜੇ ਕੱਢ ਲੈਣਾ, ਕਿਹਾ ਚਲੋ ਕੋਈ। ਦੇਖੋ, ਜਿਵੇਂ ਬੱਚੇ ਰਾਜੀ ਹੋਵੇਂ ਆਪਾਂ ਰਾਜੀ ਠੀਕ ਹੈ ਨਾ।
ਕੁਛ ਸੁੁੰਨਨੀ ਕਰਨਢ ਜ ਸਭ।
ਨਾਲੇ ਗਰਮੀ ਬਹੁਤ ਹੈ ਨਾ ਤਾਂ ਕਰਕੇ।
ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ।
ਗਰਮੀ ਬਹੁਤ ਚਲੇ ਦੀ ਹੈ ਤਾਂ ਇਸ ਕਰਕੇ ਨਾ ਤਾਂ ਏਸੀ ਕੰਮ ਕਰ ਰਹੇ ਨੇ, ਨਾ ਕੂਲਰ ਕੰਮ ਕਰ ਰਹੇ ਮਤਲਬ ਹੋਰ ਘਬਰਾਹਟ ਜਿਹੀ ਹੁੰਦੀ ਹੈ ਬਰਸਾਤ ਹੋਣੇ ਦੇ ਬਾਵਜੂਦ ਵੀ ਨਾ।
ਹਾਂ ਬਰਸਾਤ ਤਾਂ ਇੱਕ ਦਿਨ ਹੋਈ ਸੀ ਬਸ ਦੋ ਹੀ ਘੰਟੇ ਹੋਈ ਸੀ ਪਰਸੋਂ, ਉਸ ਤੋਂ ਬਾਅਦ ਹਾਂਜੀ -ਹਾਂਜੀ ਪਰਸੋਂ ਨੂੰ ਹੋਈ ਸੀ ਉਸ ਤੋਂ ਬਾਅਦ ਤੇ ਬਸ ਚਣ ਕੇ ਕਰ ਗਿਆ ਬੁਰਾ ਹਾਲ ਹੋਇਆ ਪਿਆ ਉਸ ਤੋਂ ਬਾਅਦ ਤੇ ਗਰਮੀ ਕੱਲ ਵੀ ਧੁੱਪ ਨਿਕਲ ਗਈ ਅੱਜ ਵੀ ਬੱਦਲ ਦਾ ਮ ਮੌਸਮ ਬਣਿਆ ਲਕਨ ਬਰਸਾਤ
ਕਿੱਦਲ ਦਾ ਬਣਿਆ ਫਿਰ ਹੁਣ ਦੇਖੋ ਕਿੱਦਾਂ ਦਾ ਬਣਦਾ। ਹਾਂਜੀ, ਹੋਰ?
ਕੱਲ ਵੀ ਬਰਸਾਤ ਦਾ ਮੌਸਮ ਸੀ, ਬਰਸਾਤ ਤਾਂ ਆਈ ਹੋ।
ਪਨ ਖੁੱਲ੍ਹ ਗਏ ਨੇ। ਹੈਲੋ -ਹੈਲੋ। ਹੈਲੋ। ਆਵਾਜ਼ ਨਹੀਂ ਆ ਰਹੀ? ਹੈਲੋ। ਹੈਲੋ। ਹੈਲੋ। ਹੈਲੋ। ਹੈਲੋ, ਤੁਹਾਨੂੰ ਮੇਰੀ ਆਵਾਜ਼ ਨਹੀਂ ਆ ਰਹੀ? ਹੈਲੋ।